ਹੈਲੋ, ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ, ਵਧੀਆ ਹੋਰ ਦੱਸੋ? ਕੀ ਕਰਦੇ ਪਏ ਉਹ।
ਬਸ, ਕੁਛ ਨੀ ਦੁਪਹਿਰ ਦੇ ਖਾਣੇ ਦੀ ਤਿਆਰੀ
ਠੀਕ ਹੈ ਜੀ, ਹੋਰ ਦੱਸੋ? ਤੁਹਾਡੇ ਇੱਧਰ ਤਾਪਮਾਨ ਕਿਵੇਂ ਅੱਜ ਦਾ।
ਪੁੱਛੋ ਨਾ ਗਰਮੀ ਬਹੁਤ ਆ।
ਹਾਂਜੀ- ਹਾਂਜੀ ਇਹ ਤਾਂ ਹੈ।ਗਏ ਨੀ ਛੁੱਟੀਆਂ ਵਿੱਚ ਤੁਸੀਂ ਕਿਤੇ ਘੁੰਮਣ,
ਨਹੀਂ, ਜਾਈ ਨਹੀਂ- ਹੋਇਆ ਤੁਸੀਂ ਦੱਸੋ?
ਨਾ ਜੀ, ਗਰਮੀ ਬੜੀ ਹੇ ਕਿਤੇ ਵੀ ਜਾਣ ਨੂੰ ਦਿਲ ਨੀ ਕਰਦਾ।
ਹੂੰ ਸਈ ਗੱਲ ਆ, ਘਰੋਂ ਹੀ ਨਿਕਲਣ ਨੂੰ ਮਨ ਨੀ ਕਰਦਾ
ਹਾਂਜੀ-ਹਾਂਜੀ, ਤੇ ਕਿਉਂਕਿ ਅੱਜ ਕੱਲ ਦੇਖੋ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਹਨਾ ਵੀ ਜਿਹੜਾ ਕਿ ਆਪਾਂ ਕਿਤੇ ਵੀ ਜਾ, ਆ ਹੀ ਨਹੀਂ ਸਕਦੇ।
ਹੂੰ ਇਹਦੇ ਨਾਲੋਂ ਘਰੇ ਆਪਣੇ ਪੱਖੀਆਂ ਕਿਵੇਂ
ਹਾਂਜੀ- ਹਾਂਜੀ, ਤੇ ਪੱਖਿਆਂ ਥੱਲੇ ਵੈਸੇ ਵਧੀਆ ਬੰਦੇ ਨੂੰ ਸਕੂਨ ਤਾਂ ਮਿਲ ਜਾਂਦਾ ਬਾਹਰ ਬਸ ਨਹਾ ਤੋਂ- ਕੇ ਜਾਓ ਮੁੜਕੇ -ਮੁੜਕੇ ਨਾ ਫੇਰ ਭਰ ਭੁਰ ਕੇ ਘਰੇ ਆ ਜਾਓ।
ਹੋਰ ਹੁਣ ਤ ਨਾ ਕੁੱਛ ਕਰ੍ਰੀਦਾ ਇਨਾ ਵੀ ਹੋਵੇ ਤਾਂ ਵੀ ਨਿਕਲਣ ਨੂੰ ਮਨ ਨੀ ਕਰਦਾ ਵੀ ਜਾ ਕੇ ਲੇ
ਹਾਂਜੀ-ਹਾਂਜੀ, ਉਹ ਤੇ
ਹਾਂਜੀ, ਮੈਂ ਤਾਂ ਨਾ ਹੁਣ ਜਿਆਦਾਤਰ ਓਨਲਾਈਨ ਹੀ ਮੰਗਉਣੀ ਹੁੰਣੀ ਹ। ਕੁਛ ਵੀ ਮੰਗਉਣਾ ਹੋਵੇ।
ਸ ਹਾਂਜੀ- ਹਾਂਜੀ, ਕਿਉੰਕਿ ਕੱਪੜੇ ਤਾਂ ਵੈਸੇ ਵੀ ਹਨਾ ਵਧੀਆ ਨਹੀਂ ਆਉਂਦੇ, ਦੇਖੋ ਜਿਹੜੇ ਆਪਾਂ ਆਪ ਜਾ ਕੇ ਖ਼ਰੀਦ ਕੇ ਲਿਆਉਦੇ ਆਾਂ ਬਾਜ਼ਾਰ ਵਿੱਚੋ ਉਹੀ ਵਧੀਆ ਆਉਂਦੇ ਆ ਇਕੱਲੇ। ਉਹ ਵੀ ਆਪਾਂ ਦੱਸ ਵਾਰੀ ਤਾਂ ਪਹਿਲਾਂ ਦੇਖੋ, ਖਿਲਾਉਂਨੇ ਹਾਂ ਦਸ ਕੱਪੜੇ ਤਾਂ ਖਿਲੁਣੇ ਹਾਂ। ਪਹਿਲਾਂ ਫੇਰ ਆਪਾਂ ਨੂੰ ਦੱਸ ਾਂ ਵਿੱਚੋਂ ਕਿਤੇ ਮਸਾਂ ਜਾ ਕੇ ਇੱਕ ਸੂਟ ਪਸੰਦ ਆਉਂਦਾ ਫ਼ਿਰ ਆਪਾਂ ਲੈਂਨੇ ਹਾਂ। ਫਿਰ ਉਹਦੇ ਚ ਆਪਾਂ ਸੌ ਵਾਰੀ ਦੇਖ ਦੇ ਹਾਂ ਕੱਪੜਾ ਕਿਵੇਂ ਦਾ ਆਪਾਂ ਨੂੰ ਸੂਟ ਕਰੂਗਾ ਕਿ ਨਹੀਂ।
ਹਾਂ ਇਹ ਤਾਂ ਹੈ ਕੱਪੜੇ ਤਾਂ ਜਾ ਕੇ ਹੀ, ਲੈਣੇ ਚਾਹੀਦੇ ਬੇਸ਼ੱਕ ਔਖੇ ਹੋ ਕੇ ਲੈ ਆਓ।
ਹਾਂਜੀ-ਹਾਂਜੀ, ਇਹ ਤਾਂ ਹੈ ਵੈਸੇ, ਬਾਕੀ ਚੀਜ਼ਾਂ ਲਈ ਵਧੀਆ ਵੀ ਹੈਗੀ ਆ। ਵੀ ਆਪਾਂ ਫੋਨ ਤੇ ਘਰੇ ਬੈਠੇ ਮੰਗਵਾ ਸਕ ਦੇ ਜਿਵੇਂ ਕਿ ਵੈਸੇ ਤਸਵੀਰਾਂ ਵਗੈਰਾ ਹੋ ਗਈਆਂ ਗਮਲੇ ਵਗੈਰਾ ਹੋ ਗਏ ਫੁੱਲਦਾਨ ਕਾਫੀ ਕੁਛ ਚੀਜਾਂ ਐਵੇਂ ਲਗਾ ਵੀ ਜਿਹੜੀਆ ਪਾਉਣ ਲੱ ਵੀ ਮੰਗਵਾ ਲੈਨੇ ਆ,
ਹਾਂਜੀ ਮੈਂ ਤਾਂ ਜਿੱਦਾਂ ਮੇਰੇ ਸਕਿਨ ਕੇਅਰ ਪ੍ਰੋਡਕਟ ਹੁੰਦੇ ਆ ਜਾਂ ਮਤਲਬ ਛੋਟੀਆਂ ਮੋਟੀਆਂ ਚੀਜਾਂ ਹੁੰਦੀਆਂ ਨਾ ਮੁਹਿੰਮ ਕਰਨੀ ਆ।
ਠੀਕ ਹੈ ਜੀ ਔਨਲਾਈਨ ਮੰਗਵਾਨੇ ਹੋ ਕਿ ਜਾ ਕੇ ਲੈ ਕੇ ਆਦੇ ਹੋ।
ਔਨਲਾਈਨ ਹੀ ਮਗਾਨੀ ਆ।
ਠੀਕ ਹੈ ਜੀ,
ਹਾਂਜੀ, ਤੁਸੀਂ ਕਰਦੇ ਔਨਲਾਈਨ ਸ਼ੋਪਿੰਗ
ਨਹੀਂ-ਨਹੀਂ, ਮੈਨੂੰ-ਮੈਨੂੰ ਵੈਸੇ ਉਹਦੇ ਵਿੱਚ ਯਕੀਨ ਨਹੀਂ ਹੈਗਾ, ਇਨਾ ਕਿਉਂਕਿ ਮੈਨੂੰ ਨਾ ਘੱਟ ਵੱਧ ਚੀਜ਼ ਪਸੰਦ ਆਦੀ ਤੇ ਇਸ ਲਈ ਮੈਂ ਤਾਂ ਖੁਦ ਜਾ ਕੇ ਲੈ ਕੇ ਆਣਾ ਹੀ ਪਸੰਦ ਕਰਦੀ ਹਾ ਭਲਾ ਮੈਨੂੰ ਕੋਈ ਦਸਾਂ ਮਹੀਨਿਆਂ ਤੋਂ ਲੈ ਕੇ ਜਾਵੇ ਭਲਾ ਮਹੀਨੇ ਬਾਦ
ਚਲੋ, ਸਹੀ ਆ ਪਰ ਕੁਛ ਚੀਜ਼ਾਂ ਐਸੀਆਂ ਹੁੰਦੀਆਂ ਆ ਔਨਲਾਈਨ ਹੀ ਮਿਲਦੀਆਂ ਹੈ।
ਹਾਂਜੀ-ਹਾਂਜੀ, ਆ ਵੈਸੇ ਜਿਵੇਂ ਕਿ ਆਪਾਂ ਨੂੰ ਕੋਈ ਵੀ ਸੈਟ ਵਗੈਰਾ ਹੁੰਦੇ ਹਨਾ, ਗੱਲ ਵਿੱਚ ਪਾਣ ਲਈ ਹਨਾ। ਕੋਈ ਵੀ ਚੀਜ਼ਾਂ ਐਵੇਂ ਲਗਾ ਲ ਕਿ ਆਪਾਂ ਨੂੰ ਵੈਸੇ ਵਧੀਆ ਲੱਗਦੀਆਂ ਫੋਨ ਦੇ ਉੱਪਰ ਬੈਠੇ ਬੈਠੇ ਘਰ ਮੰਗਵਾ ਲੈਂਨੇ ਹਾਂ। ਪਰ ਬਾਕੀ ਚੀਜ਼ਾਂ, ਕੱਪੜੇ ਵਗੈਰਾ ਤਾਂ ਦੇਖੋ ਨਾ ਖੁੱਦ ਜਾ ਕੇ ਬਜ਼ਾਰ ਲੈ ਕੇ ਆਣੇ ਪੈਂਦੇ ਕਿਉਂਕਿ ਉਹ ਤਾਂ ਛੇਤੀ ਕੀਤੇ ਤਾਂ ਬੁੜੀਆਂ ਨੂੰ ਪਸੰਦ ਨੀ ਆਦੇ। ਸਿੰਧੀ ਗੱਲ ਦੱਸਾਂ, ਤੁਹਾਨੂੰ ਕਿਉਂਕਿ ਪਹਿਲਾਂ ਆਪਾਂ ਦਸ ਵਾਰੀ ਹਾਂਜੀ,
ਹੂੰ,
ਦੇਖੋ, ਪਹਿਲਾਂ ਤਾਂ ਆਪਾਂ ਦਸ ਵਾਰੀ ਉਹਦੇ ਚ ਨਖਰੇ ਕਰਨੇ ਹੁੰਦੇ ਨਹੀਂ-ਨਹੀਂ ਆਹ ਨੀ ਪਸੰਦ ਆ ਨਾ ਫੇਰ ਕਿਤੇ ਜਾ ਕੇ ਮਸਾਂ ਕਿਤੇ ਜਾ ਕੇ ਪਸੰਦ ਆਦੇ ਆ ਫਿਰ ਆਪਾਂ ਖ਼ਰੀਦਦੇ ਹਾਂ।
ਕਈ ਵਾਰ ਹੁੰਦਾ ਆ ਜ ਜਦਾਂ ਹੁਣ ਕਿਸੇ ਨੇ ਮੰਗਾਇਆ ਔਨਲਾਈਨ ਸੂਟ ਬਹੁਤ ਵਧੀਆ ਆ ਗਿਆ ਫੇਰ ਆਪਾਂ ਨੂੰ ਹੁੰਦਾ ਚੱਲ ਲੈ ਲੈਂਨੇ ਆ ਕਿਉਂਕਿ ਉਦਾ ਦਾ ਬਾਜ਼ਾਰ ਚ ਹੁੰਦਾ ਨੀ ਮਿਲ
ਹਾਂਜੀ-ਹਾਂਜੀ ਇਹ ਤਾਂ ਹੈ,
ਏਦਾਂ ਕਈ ਵਾਰ ਮੈਂ ਮੰਗਵਾ, ਲੈਂਨੀ ਹਾਂ ਵਧੀਆ ਵੀ ਆ ਜਾਂਦੇ ਆ।
ਕਈ-ਕਈ ਵਿੱਚ ਵਧੀਆ ਵੀ ਹੁੰਦੇ ਪਰ ਕਈ ਵਾਰ ਐਵੇਂ ਹੁੰਦਾ, ਕੁਆਲਿਟੀ ਕੁਛ ਹੋਰ ਦਿਖਾਈ ਦਿੰਦੀ ਹੈ, ਪਰ ਭੇਜ ਕੁਛ ਹੋਰ ਦਿੰਦਾ, ਬਾਅਦ ਵਿੱਚ ਆਪਾ ਨੂੰ ਐ ਹੁੰਦਾ ਯਾਰ ਪੈਸੇ, ਲਾਏ, ਵੈਸੇ ਤਾਂ ਜਿਹੜੀਆਂ ਚੀਜ਼ਾਂ ਆਪਾਂ ਘਰੇ ਬੈਠੇ ਮੰਗਵਾਨੇ ਆ ਫੋਨ ਤੋ ਫੇਰ ਉਹਦੇ ਲਈ ਉਹਦੇ ਚ ਆਪਣਾ ਟਾਈਮ ਵੀ ਵੇਸਟ ਟ ਨੀ ਹੁੰਦਾ ਦੇਖੋ ਨਾ ਟਾਈਮ ਖ਼ਰਾਬ ਨੀ ਹੁੰਦਾ ਜਮਾਂ ਆਪਣਾ ਉਹ ਆਪਾਂ ਕਿੰਨਾ ਸਮਾਂ ਬਚ ਜਾਂ ਹਾਂ,
ਹਾਂਜੀ, ਇਹ ਤਾਂ ਹੈ, ਘਰ ਹੀ ਆ ਜਾਂਦੇ ਉਹ ਤਾਂ ਇਹੀ ਮੈਨੂੰ ਇਸੇ ਕਰਕੇ ਤਾਂ ਮੈਂ ਔਨ ਮੈਨੂੰ ਐ ਮੈਨੂੰ ਬਾਹਰ ਨਿਕਲਣਾ ਤਾਂ ਬਿਲ ਹੁਣ ਨੀ ਪਸੰਦ ਉਹ ਵੀ ਏਦਾਂ ਦੇ ਮੌਸਮ ਚ
ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਨਾ,
ਹੂੰ,
ਗਰਮੀ ਕਰਕੇ ਵੈਸੇ ਵੀ ਆਪਾਂ ਨੂੰ ਨਹੀਂ ਨਿਕਲਣਾ ਇੰਨਾ ਪਸੰਦ ਹੁੰਦਾ ਆਪਾਂ ਤਾਂ ਸਵੇਰੇ ਵੀ ਐਵੇਂ ਹੁੰਦਾ, ਕਿ ਛੇਤੀ ਕੰਮ ਨਿਬੜ ਜਾੇ ਬਸ ਆਪਾਂ ਤਾਂ ਛੇਤੀ ਆਪਾਂ ਅੰਦਰ ਬੜ ਜਾਈਏ। ਤੁਸੀਂ ਦੱਸੋ ਕੀ ਬਣਾਇਆ, ਅੱਜ ਖਾਣ ਲਈ
ਅਸੀ ਅੱਜ ਵੇਸੇ ਆਲੂ, ਠੀਕ,
ਹਾਂਜੀ,
ਆਲੂ ਵਾਲੀਆਂ ਰੋਟੀਆਂ ਬਣਾਈਆਂ ਸੀ। ਤੁਸੀਂ ਦੱਸੋ?
ਠੀਕ ਹੈ ਜੀ। ਅਸੀਂ ਅਸੀਂ ਅੱਜ ਕੀ ਆਦ ਇਹ ਸਭ ਜੀ।
ਅੱਛਾ ਜੀ।
ਹਾਂਜੀ ਹੋਰ ਦੱਸੋ, ਤੁਸੀਂ ਕਿਤਾਬਾਂ ਵਗੈਰਾ ਪੜ੍ਹਦੇ ਹੋ?
ਅਸੀਂ ਹਾਂ ਨਹੀਂ ਮੈਂ ਚਾਹੁੰਦੀ, ਵੀ ਮੈਂ ਸ਼ੁਰੂ ਕਰਾਂ ਪੜ੍ਹਨੀ ਹ ਪਰ ਹਜੇ ਪੜ੍ਹਦੀ ਨਹੀਂ ਤਾਂ ਪੜ੍ਹਨੀਆਂ ਚਾਹੁੰਦੀ । ਤੁਸੀਂ ਦੱਸੋ ਪੜ੍ਹਦੇ ਹੋ ਨਹੀਂ, ਅਸੀਂ ਅਖਬਾਰ ਲਗਵਾਈ ਅੱਜ ਕੱਲ ਤਾਂ ਫੋਨਾ ਤੇ ਹਰ ਸਾਡੀ
ਹਾਂਜੀ ਪਰ ਹੁਣ ਤੇ ਦੇਖੋ ਵੈਸੇ ਤਾਂ ਫ਼ੋਨ ਦੇ ਫਾਇਦੇ ਵੀ ਬਹੁਤ ਆ ਨਾ ਆਪਾਂ ਨੂੰ ਨੁਕਸਾਨ ਵੀ ਹੈ ਦੇਖੋ ਜ਼ਿਆਦਾ ਫੋਨ ਦੇਖਣ ਨਾਲ ਬੰਦੇ ਹਨਾ, ਸਹੀ ਮਣੇ ਤਾਂ ਜ਼ਿਆਦਾ ਫੋਨ ਦੇਖਣ ਨਾਲ ਨਿਗਾਹ ਤੇ ਅਸਰ ਪੈਂਦਾ। ਦੇਖੋ ਨਿਗਾਹ ਕਈ ਘੱਟ ਜਾਂਦੀ, ਆ ਜ਼ਿਆਦਾ ਫੋਨ ਦੇਖਣ ਨਾਲ ਕਈਆਂ ਦੇ ਅੱਖਾਂ ਦੇ ਘੇਰੇ ਕਾਲੇ ਹੋ ਜਾਂਦੇ, ਆ ਜ਼ਿਆਦਾ ਫੋਨ ਦੇਖਣ ਨਾਲ- ਦਿਮਾਗ ਚ ਵੀ ਫੇਰ ਆਪਣੇ ਉਹੀ ਗੱਲਾਂ ਚੱਲਦੀਆਂ ਰਹਿੰਦਾ, ਜਿਹੜੀ ਆਪਾਂ ਚੀਜ਼ ਦੇਖਦੇ ਰਹਿੰਦੇ ਹਾਂ, ਅੱਜ ਕੱਲ੍ਹ ਦੇ ਜਵਾਕਾਂ ਦਾ ਤੁਹਾਨੂੰ ਪਤਾ ਹੀ ਜਿਹੜੀ ਚੀਜ਼ ਇੱਕ ਵਾਰ ਦੇਖ ਲਈ ਹੈ, ਉਹੀ ਵੀ ਉਹਨਾ ਨੂੰ ਐਵੇ ਹੁੰਦਾ, ਜਾਂ ਤਾਂ ਉਹ ਸਾਡੇ ਸਾਹਮਣੇ ਹੋਵੇ, ਜਾਂ ਫਿਰ ਅਸੀਂ ਉਹੀ ਚੀਜ਼ ਕਰੀਏ ਅੱਜ ਕੱਲ ਹਾਂ ਬੱਸ।
ਹਾਂਜੀ, ਇਹ ਤਾਂ ਨੁਕਸਾਨ ਦੇ ਨਾਲ ਨਾਲ ਫਾਇਦੇ ਵੀ ਹਨਾ, ਜੇ ਆਪਾਂ ਉਹਨੂੰ ਉਸ ਢੰਗ ਨਾਲ ਵਰਤੀਏ
ਹਾਂਜੀ ਹਾਂਜੀ ਇਹ ਤਾਂ ਹੈ। ਇਹ ਤ ਹੈ ਵੈਸੇ ਅੱਜ ਕੱਲ ਆਪਾਂ ਨੂੰ ਨਹੀਂ ਮੈਂ ਮਤਲਬ ਕਿ ਪੜ੍ਹਦੀ ਨੀ ਵੈਸੇ, ਮੈਂ ਫੋਨ ਦੇ ਵਿੱਚੋਂ ਐਪ ਡਾਊਨਲੋਡ ਕੀਤੀ ਹੋਈ, ਕਈ ਵਾਰ ਉੱਥੋਂ ਪੜ੍ਹ ਲੈਂਦੀ ਹੁੰਦੀ ਹਾਂ।
ਅੱਛਾ ਜੀ ਸਹੀ ਆ।
ਹਾਂਜੀ ਹਾਂਜੀ।
ਹਾਂਜੀ ਤੁਸੀਂ ਕੁਛ ਕਹਿਣ ਲੱਗੇ ਸੀ।
ਨਹੀਂ ਮੈਂ ਤਾਂ ਨਿਊਜ਼ ਬਾਰੇ ਕਹਿ ਰਹੀ ਸੀ ਵੀ ਆਪਾਂ ਨੂੰ ਪੜ੍ਹਨ ਨਾਲ ਵੈਸੇ ਆਪਣਾ ਨਾ ਪੜ੍ਹਾਈ- ਲਿਖਾਈ ਵੱਲ ਧਿਆਨ ਜ਼ਿਆਦਾ ਜਾਂਦਾ, ਆਪਾਂ ਵਧੀਆ ਅਮ ਵਧੀਆ ਤੌਰ ਨਾਲ ਪੜ੍ਹਨ ਸਿੱਖ ਜਾਨੇ ਆਂ, ਕਈ ਵਾਰ ਆਪਾਂ ਨੂੰ ਕਈ ਨਵੇਂ-ਨਵੇਂ ਸ਼ਬਦ ਪਤਾ ਚੱਲਦੇ ਆ ਤੇ ਫੋਨ ਦੇ ਉ ਤੇ ਐਵੇਂ ਹੁੰਦਾ ਕਿ ਉਹ ਆਪਣੇ ਸਾਹਮਣੇ ਇੱਕ ਉਹ ਆਪਣੇ ਸਾਹਮਣੇ ਵੀਡੀਓ ਲਿਆ ਕੇ ਰੱਖ ਦਿੰਦੇ ਆ ਚਲੋ ਉਹੀ ਮਿੰਟ ਚ ਦੇਖ ਖੋ ਵੀ ਇੱਥੇ ਆਹਾ ਹੋਈ ਜਾਂਦਾ, ਕਿੱਥੇ ਅਖ਼ਬਾਰ ਤੇ ਆਪਾਂ ਪਹਿਲਾਂ ਤਾਂ ਘੰਟਾ ਮੱਥਾ ਮਾਰ ਕੇ ਪੜ੍ਹਨਾ- ਫੇਿਰ ਉਹਨੂੰ ਸਮਝਣਾ ਵੀ ਹਾਂ, ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬਹੁਤ ਚੀਜ਼ਾਂ ਚ ਮੈਨੂੰ ਜੋ ਕਿ ਸਾਨੂੰ ਫੋਨ ਨਾਲੋਂ ਵੱਧ ਅਖ਼ਬਾਰ ਵਿੱਚੋਂ ਪਤਾ ਚੱਲਦੀਆਂ।
ਹੋ ਹਾਂ ਇਹ ਗੱਲ ਤਾਂ ਹੈ ਓਦਾਂ ਵੀ ਕਹਿੰਦੇ ਪੜ੍ਹਨਾ ਬਹੁਤ ਵਧੀਆ ਗੱਲ ਆ ਕਹਿੰਦੇ ਬੁੱਕ ਪੜ੍ਹਨ ਦੀ ਜਿਹੜੀ ਸ਼ੌਂਕ ਹੁੰਦੀ ਐ ਹਨਾ, ਪਰ ਕਈਆਂ ਦੀ ਹੋਬੀ ਹੁੰਦੀ ਆ ਵੀ ਬੁੱਕ ਪੜ੍ਹਨਾ ਹਨਾ, ਬੁੱਕ ਕਿਉਂਕਿ ਪੜ੍ਹਨਾ ਬਹੁਤ ਵਧੀਆ ਕਿਤਾਬ ਪੜਦਾ ਬੰਦਾ ਧਿਆਨ ਮਤਲਬ ਕਿ ਬੰਦੇ ਦਾ ਬਣਿਆ ਰਹਿੰਦਾ। ਫਿਰ ਉਹਦਾ ਪੜ੍ਹਾਈ ਚ ਵੀ ਧਿਆਨ ਲੱਗਦਾ ਹਨਾ ਦੂਜਾ ਉਹਨੂੰ ਕੁਛ ਸਿੱਖਣ ਨੂੰ ਮਿਲ ਦਾ ਗਿਆਨ ਵੱਧਦਾ ਨਵੇਂ-ਨਵੇਂ
ਹਾਂਜੀ, ਹਾਂਜੀ, ਹਾਂਜੀ ਹੁਣ ਕਿਤਾਬਾਂ ਵਿੱਚ ਦੇਖੋ ਆਪਾਂ ਜੇਕਰ ਹਿਸਟਰੀ ਦੀਆਂ ਕਿਤਾਬਾਂ ਪੜ੍ਹਦੇ ਆਂਗੇ ਫੇਰ ਉਹਦੇ ਵਿੱਚ ਆਪਣਾ ਇਤਿਹਾਸ ਬਾਰੇ ਪਤਾ ਚੱਲਦਾ, ਕਿ ਆਪਣੇ ਪਿਛੋਕੜ ਵਿੱਚ ਕੀ ਹੋਇਆ ਕਿਵੇਂ ਦਾ ਹੋਇਆ ਕਿਵੇਂ ਦਾ ਸਾਰਾ ਪਤਾ ਚੱਲਦਾ ਆਪਾਂ ਨੂੰ
ਹਾਂਜੀ, ਇਹ ਤਾਂ ਹੈ।
ਹਾਂਜੀ, ਹਾਂਜੀ।
ਹਾਂਜੀ ਹੋਰ ਦੱਸੋ
ਹੋਰ ਬਸ ਹੋ ਹਾਂ ਲੈਟ ਹੀ ਨਹੀਂ ਆਈ ਕਦੋਂ ਆਈ ਏ ਕੂਲਰ ਚੱਲਦਾ ਨੀ ਹੋਰ ਦੱਸੋ
ਮੈਂ ਕਿਹਾ ਦੁਪਹਿਰ ਦੇ ਖਾਣੇ ਦੀ ਤਿਆਰੀ ਐ।
ਹਜੇ ਤੱਕ ਤਾਂ ਕੁਛ ਨੀ ਵੈਸੇ ਸਵੇਰੇ ਬਣਾਣੇ ਨੇ ਇੱਕ ਟਾਈਮ
ਅੱਛਾ ਜੀ, ਤੇ ਸਿੱਧਾ ਸ਼ਾਮੀ ਖਾਣੀ
ਹਾਂਜੀ ਆਈ ਨੀ ਲੈਟ ਜਦੋਂ ਉਹ ਦੇਖ ਲੈ ਭਲਾ ਆਈ ਨੀ ਮੈਂ ਕੂਲਰ ਨਾ ਚਲਾ ਲੈਂਦੀ, ਹੋਰ ਦੱਸੋ
ਹੋਰ ਬਸ ਵਧੀਆ ਹੈਲੋ ਆਵਾਜ਼ ਆ ਰਹੀ ਹੈ
ਹਾਂਜੀ
ਹਾਂਜੀ ਹੋਰ ਦੱਸੋ
ਹੋਰ
ਹੈਲੋ
ਹਾਂਜੀ ਹਾਂਜੀ ਆਵਾਜ਼ ਨੀ ਆ ਰਹੀ ਮੇਰੀ
ਨਹੀਂ ਹੁਣ ਤਾਂ ਆ ਰਹੀ ਆ ਤੁਹਾਨੂੰ ਆ ਰਹੀ ਆ
ਹਾਂਜੀ ਹਾਂਜੀ ਮੈਂਵੇਂ ਕਹਿੰਦੀ ਪਈ ਸੀ ਜਿਵੇਂ ਕਿਹਾ ਤੁਸੀਂ ਵੈਸੇ ਘਰ ਦੇ ਬਣੇ ਖਾਣੇ ਵਧੀਆ ਪਸੰਦ ਕਰਦੇ ਹੋ ਕਿ ਬਾਹਰ ਦੀਆਂ ਚੀਜ਼ਾਂ
ਪਸੰਦ ਤਾਂ ਬਾਲ ਨੀਆਂ ਹੁੰਦੀਆਂ ਜ਼ਿਆਦਾਤਰ ਪਰ ਹਾਂ ਘਰ ਦੇ ਖਾਣੇ ਚਾਹੀਦੇ ਆ ਕੋਸ਼ਿਸ਼ ਤਾਂ ਇਹੀ ਕਰਦੀ ਵੀ ਘਰ ਦੇ ਹੀ ਖਾਣਾ
ਹਮ ਠੀਕ ਹੈ ਜੀ ਬਾਹਰ ਦੀਆਂ ਚੀਜ਼ਾਂ ਨਾਲ ਵੈਸੇ ਸ਼ੈਂਟ ਵਗੈਰਾ ਚੜਪ ਗਿਆ ਆਪਣੇ ਤੇ
ਹਾਂਜੀ
ਚਲੋ ਠੀਕ ਹੈ ਮੈਂ ਤੁਹਾਨੂੰ ਨਾ ਫਿਰ ਕੱਲ ਫੋਨ ਕਰਦੀ ਹਾਂ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ
ਨਾਲ ਗੱਲ ਕਰਕੇ
ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ